ਓਹ
ਹੈਲੋ ਪੈਣ ਜੀ ਸਾਸਰੀਕਾਲ।
ਸਸ਼੍ਰੀ ਕਾਲ ਪੈਣਜੀ ਸਸ਼੍ਰੀ ਕਾਲ, ਹੋਰ ਠੀਕ ਓ?
ਹਾਂਜੀ-ਹਾਂਜੀ ਠੀਕ ਆ, ਤੁਸੀਂ ਸੁਣਾਓ ਪੈਣਜੀ ਠੀਕ-ਠਾਕ ਓ?
ਬਸ ਪੈਣਜੀ, ਅਸੀਂ ਵਧੀਆ।।
ਕੀ ਕਾਰਦੇ ਪਏ ਸੀ ਪੈਣਜੀ?
ਬਸ ਕੁੱਛ ਨੀ ਪੈਣ ਜੀ, ਛੱਤ ਚੜੇ ਸੀ ਬੱਦਲ ਮੌਸਮ ਬਣਿਆ, ਮੈਂ ਕੇਆ ਚਲੋ ਯਾਰ ਪਕੌੜੇ ਵਗੈਰਾ ਤਲ ਕੇ ਉੱਪਰ ਲੈ ਕੇ ਜਾਈਏ।
ਅੱਛਾ-ਅੱਛਾ, ਫੇਰ ਤੇ ਬੋਤ ਵਧੀਆ ਵਾ। ਠੰਡਾ ਮੌਸਮ ਹੋਏ ਤੇ ਚਾਹ-ਪਕੌੜੇ ਖਾਣ ਨੂੰ ਦਿਲ ਕਰਦਾ ਈ ਆ ਹੈਨਾ।
ਹਾਂਜੀ-ਹਾਂਜੀ।
ਹੂੰ।
ਹੋਰ ਪੈਣਜੀ? ਕੀ ਕਰਦੇ ਪਏ ਸੀ?
ਬਸ ਕੁਛ ਵੀ ਨੀ, ਆਪਾਂ ਵੀ ਬਸ ਹੁਣੇ ਈ ਚਾਹ-ਚੁ ਪੀਤੀ ਏ।
ਅੱਛਾ।
ਬੱਚਿਆਂ ਜੋਗੀ ਲਾ ਛੱਡਾ ਆਪ ਈ।
ਅੱਛਾ-ਅੱਛਾ, ਹੋਰ ਬੱਚੇ ਖੇਲਦੇ ਪੇ ਨੇ ਕੁੰਮਣ ਗਏ ਦੇ ਨੇ?
ਗਲੀ ਚ ਖੇਡਦੇ ਪਏ ਨੇ ਬੱਚੇ।
ਬਸ ਦੇਖੋ ਪੈਣ ਜੀ ਬੱਚੇ ਥੱਕਦੇ ਨੀ ਹੈਗੇ, ਮੇਰੇ ਵਾਲਾ ਤਾਂ ਪਾਗਲਾਂ ਅੱਕਣ ਖੇਲੀ ਆਂਦਾ ਸਵੇਰ ਦਾ ਬਾਰ ਨਿਕਲੋ ਤੇ, ਮੈਂ ਕੈੰਣੀ ਕਾਰ ਵੜ ਜਾਂ ਕਹਿਣਾ ਈ ਨੀ ਮੰਨਦੇ ਪੈਣਜੀ ਬੱਚੇ। ਹਾਂਜੀ-ਹਾਂਜੀ, ਏ ਤੇ ਹੈ। ਹੋਰ ਪੈਣ ਜੀ ਮੈਂ ਪੁੱਛਣਾ ਸੀ ਮੇਰੇ ਬੱਚੇ ਨਾ ਦਈ ਖੋਸ਼ ਹੋ ਕੇ ਖਾਂਦੇ ਨੇ। ਤੇ ਮੈਨੂੰ ਦਈ ਨਾ ਜਮਾਨੀ ਨੀ ਆਂਦੀ, ਕਿੱਦਾਂ ਜਮਾਂਂਦੇ ਨੇ ਮੈਨੂੰ ਦੱਸ ਦੋਗੇ ਜ਼ਰਾ?
ਅੱਛਾ-ਅੱਛਾ ਓ ਆਪਣਾ ਕੀ ਕੈੰਦੇ ਆ ਤੁਸੀਂ ਬਸ ਦੁੱਧ ਨੂੰ ਥੋੜਾ ਗਰਮ ਕਰ ਲਓ ਤੇ ਓ ਦਈ ਪਾਂ ਦੇਆਂ ਕਰਾ ਤੇ ਦਈ ਜਮਜੇ ਕਰੇਗੀ ਕੱਰ ਦੀ ਖਾਣ ਨੂੰ ਵੀ ਨੀ ਔਖਾ
ਬਸ ਪੈਣਜੀ ਮੈਂ ਕਦੇ ਜਿੰਮਾਈ ਨੀ ਨਾ, ਮੈਨੂੰ ਡਰ ਲੱਗਦਾ ਕਿ ਦਈ ਖਰਾਬ ਨਾ ਹੋਜੇ।
ਨਈ-ਨਈ ਏਦਾਂ ਨੀ ਕੁਛ ਹੁੰਦਾ ਹੈਗਾ, ਬਸ ਤੂੰ ਥੋੜਾ ਜੇਹਾ ਪਾ ਕੇ ਇੱਕ ਚਮਚ ਤੇ ਆਪਣਾ ਤੁਸੀਂ ਦਹੀਂ ਜਮਾਂ ਲਿਆ ਕਰੋ।
ਠੀਕ ਏ।
ਤੇ ਆਪਣਾ ਕੀ ਕਹਿੰਦੇ ਆਪਾਂ ਅਮ ਦੇਖੋ ਆਪਾਂ ਤੇ ਪਿੰਡਾਂ ਚ, ਸਾਡੇ ਘਰ ਦੀ ਦਹੀਂ ਲੱਸੀ ਹੁੰਦਾ ਹੀ ਹੁੰਦਾ ਹਨਾ ਤੇ ਅਗਰ ਤੁਹਾਨੂੰ ਆ ਜਾਇਓ ਕਰੋ ਭੈਣ ਜੀ ਕੋਈ ਨੀ ਲੈਣ, ਸਾਡੇ ਇੱਧਰੋਂ ਲੈ ਜਾਇਓ ਕਰੋ ਭੈਣ ਜੀ ਅਸੀਂ ਤੇ
ਭੈਣ ਜੀ ਮੈਂ ਲੈ ਜਾਵਾਂਗੇ, ਬਸ ਟੈਮ ਨੀ ਮਿਲਦਾ ਤੁਹਾਨੂੰ ਮੈਂ ਕਿਹਾ ਤੇ ਵੇ। ਘਰ ਕੰਮ ਹੀ ਇਹਨੇ ਹੁੰਦੇ ਨੇ ਭੈਣ ਜੀ, ਸਵੇਰੇ ਲੱਗੇ ਆ ਸ਼ਾਮੀ ਵੇਹਲੇ ਹੁਨੇ ਆ। ਫੇਰ ਰਾਤ ਦਾ ਉਹ ਵੀ ਟੈਮ ਆ ਜਾਂਦਾਂ।
ਅੱਛਾ। ਅੱਛਾ ਕੋਈ ਨੀ ਭੈਣ ਜੀ ਤੁਸੀਂ ਪਤਾ ਕੀ ਕਰਿਆ ਕਰੋ, ਦੁੱਧ ਨੂੰ ਨਾ ਕ ਥੋੜਾ ਕਾਢ ਲਿਆ ਕਰੋ। ਦੁੱਧ ਨੂੰ ਕਾੜ-ਕੂੜ ਕੇ। ਤੇ ਆਪਣਾ ਕੀ ਕਹਿੰਦੇ, ਉਹਨੂੰ ਫੇਰ ਨਾ ਜਮਾਂ ਦਿਆ ਉਸ ਤੋਂ ਬਾਅਦ ਉਸ ਦਹੀਂ ਦੀ ਲੱਸੀ ਕੱਢ ਲਿਆ ਕਰੋ, ਉਪਰ ਮੱਖਣ ਵੀ ਆਜਿਆ ਕਰੇਗਾ ਫਿਰ।
ਠੀਕ -ਠੀਕ, ਭੈਣ ਜੀ ਠੀਕਹੈ।
ਹਾਂ, ਤੇ ਤੁਸੀਂ ਇਹ ਆਪਣੇ ਬੱਚਿਆਂ ਨੂੰ ਦਿਆ ਕਰੋ, ਪਤਾ ਕੀ ਹੁਣ ਦੇਖੋ ਗਰਮੀ ਬਹੁਤ ਆਈ ਜਾਂਦੀ। ਬੱਚੇ ਸਕੂਲ ਜਾਂਦੇ ਆ ਦਿਆ ਕਰੋ, ਜਾਂ ਦਹੀਂ ਦੁਪਹਿਰ ਨੂੰ ਜਦੋਂ ਚੀਨੀ ਪਾ ਕੇ ਦਹੀਂ ਦਿਆ ਕਰੋ। ਕਿਉਂਕਿ ਦਹੀਂ ਹਮੇਸ਼ਾ ਦੁਪਹਿਰੇ ਖਾਣੀ ਚਾਹੀਦੀ, ਨਾ ਰਾਤ ਨੂੰ ਖਾਣੀ ਚਾਹੀਦੀ ਨਾ, ਸਵੇਰੇ ਖਾਣੀ ਚਾਹੀਦੀ।
ਹਾਂਜੀ -ਹਾਂਜੀ ਇਹ ਤਾਂ ਹੈ ਹੀ ਐ।
ਤੇ ਆਪਣਾ ਜਾਂ ਸ਼ਰਬਤ ਪਾ ਕੇ ਦੁੱਧ ਵਿੱਚ ਉਹਨਾ ਨੂੰ ਦਿਆ ਕਰੋ। ਕਿਉਂਕਿ ਗਰਮੀ ਬਹੁਤ ਹੋ ਰਹੀ ਹੈ। ਗਰਮੀ ਪੈ ਜਾਂਦ
ਹਾਂਜੀ- ਹਾਂਜੀ ਕੋਈ ਨੀ, ਮੈ ਕਿਹਾ ਚਲ‌ ਪੁੱਛਿਆ ਸਹੀ ਤੁਹਾਡੀ ਉਹ ਹੈਗੀ ਨਾ ਆਪਣੀ ਡੈਰੀ ਹੈਗੀ ਹੈ ਮੈ ਕਿਹਾ ਪੁੱਛ ਲਵਾ ਇੱਕ ਵਾਰੀ। ਤੇ ਭੈਣ ਜੀ ਤੁਸੀਂ ਦੁੱਧ ਵੇਚਦੇ ਵੀ ਹੈਗੇ ਹੋ।
ਹਾਂਜੀ -ਹਾਂਜੀ ਵੇਚਦੇ ਹਾਂ ਹਾਂਜੀ।
ਕਿਉਂਕਿ ਦੇਖੋ ਜੇ ਕੋਈ ਦੁੱਧ ਲਈਏ ਨਾ, ਉਹ ਸਾਰੇ ਪਾਣੀ ਮਿਲਾ ਕੇ ਦਿੰਦੇ ਨੇ ਦੁੱਧ। ਤੇ ਬੱਚਿਆਂ ਨੂੰ ਕਹ ਬੱਚੇ ਕਹਿੰਦੇ ਦੁੱਧ ਪਤਲਾ- ਪਤਲਾ ਹੈਗਾ ਮੈਂ ਕਿਹਾ ਹੁ ਪਾਣੀ ਮਿਲਾ ਕੇ ਦਿੰਦਾ ਦੁੱਧ ਵਾਲਾ। ਮੈਂ ਕਿਹਾ ਚਲ ਤੁਹਾਡੇ ਕੋਲ ਪੁੱਛਾਂਗੇ ਕੀ ਭਾਅ ਦੁੱਧ ਦਿੰਦੇ ਹੋ ਫਿਰ। ਤੁਹਾਡੇ ਕੋਹੀ ਲੈ ਜਾ ਕਰਾਂਗੇ ਦੁੱਧ।
ਹਾਂ- ਹਾਂ ਭੈਣ ਜੀ ਕੋਈ ਨੀ ਆਜਾ ਕਰੋ, ਲੈ ਜਾ ਕਰੋ ਭਾਵੇਂ ਤੁਸੀਂ ਦੁੱਧ ਲੈ ਕੇ ਜਾਓ, ਦਹੀਂ ਲੈ ਕੇ ਜਾਓ। ਮੱਖਣ ਲੈ ਜਾਓ ਮੱਖਣ ਦੀਆਂ ਟਿੱਕੀਆਂ ਵੀ ਅਸੀਂ ਰੱਖੀਆਂ ਹੋਈਆਂ ਵਾ। ਪਨੀਰ ਵਗੈਰਾ ਹੋ ਗਏ ਆ ਲੈ ਜਾ ਕਰੋ ਆਪਣਾ। ਗਾਂ ਦਾ ਦੁੱਧ ਲੈਣਾ ਤੇ ਗਾਂ ਦਾ ਦੁੱਧ ਵੀ ਲੈ ਜਾ ਕਰੋ ਪਤਾ ਕਿ ਸਾਡੇ ਪਿੰਡਾਂ ਚੋ ਦੇਖੋ ਡੰਗਰ, ਮੱਝਾਂ ਬਹੁਤ ਹੁੰਦੀਆਂ ਹਨਾ। ਕਦੇ ਪਿੰਡਾਂ ਚ ਤਾ ਦੁੱਧ ਮੁੱਕਦਾ ਹੀ ਨਹੀ ਹੈਗਾ। ਐਹ ਚੀਜ਼ਾਂ ਮੁੱਕਦੀਆਂ ਨੀ ਹੈਗੀਆਂ।
ਹਾਂਜੀ- ਹਾਂਜੀ ਇਹ ਤਾਂ ਹੈ ਹੀ ਹੈ।
ਹਾਂਜੀ-ਹਾਂਜੀ ਤੇ ਤੁਸੀਂ ਆਪਣੇ ਬੱਚਿਆਂ ਨੂੰ ਦਿਆ ਕਰੋ। ਕਿਉਂਕਿ ਗਰਮੀ ਬਹੁਤ ਹੈਗੀ ਦੀ ਐ। ਤੇ ਆਪਣਾ ਕੀ ਕਹਿੰਦੇ ਆ। ਹਾਂਜੀ- ਹਾਂਜੀ ਤੇ ਆਪਣਾ ਕੋਈ ਨੀ ਆਜਿਆ ਕਰੋ ਤੁਸੀਂ, ਸਾਡੀ ਡਾਇਰੀ ਤੇ ਸਾਰਾ ਸਮਾਨ ਮਿਲਦਾ ਹੈਗਾ ਆ।
ਕੋਈ ਨੀ ਭੈਣ ਜੀ ਆਵਾਂਗੇ- ਆਵਾਂਗੇ।
ਹਾਂ, ਹੋਰ ਸੁਣਾਓ ਤੁਸੀਂ?
ਬਸ ਪੈਨ ਜੀ। ਮੈਂ ਕਿਹਾ ਚਲ ਤੁਹਾਨੂੰ ਪੁੱਛਨਾ ਜੀ ਮੇਰੇ ਨਾਲ ਚੱਲੋਗੇ ਬਾਜ਼ਾਰ ਚ ਆਪਾਂ ਕੱਪੜੇ ਖਰੀਦ ਲਿਆਵਾਂਗੇ। ਮੈਂ ਨਾ ਕੱਪੜੇ ਲੈ ਕੇ ਆਣੇ ਗਰਮੀਆਂ ਦੇ। ਤੇ ਘਰ ਨਾ ਸੂਟਾਂ ਚ ਬਹੁਤ ਗਰਮੀ ਲੱਗਦੀ ਐ ਘਰ ਸੂਟਾਂ ਚ ਬਹੁਤ ਗਰਮੀ ਲੱਗਦੀ ਐ ਮੈਂ ਕਿਹਾ ਚਲੋ ਓ ਪਾਵਾਂਗੇ।
ਹਜੇ ਤੁਸੀਂ ਕੱਪੜੇ ਕੋਈ ਨੀ ਆ ਜਾਨਾ ਸਾਡੇ ਤੇ- ਅੱਜ ਈ ਆ ਜਾਂਦੇ ਪਾਵੇ
ਹਾਂਜੀ ਕੋਈ ਨੀ ਮੈਂ ਆਵਾਂਗੀ ਮੈਂ ਕੁਛ ਨਈ ਏਨਾ ਕੋਲ ਪੁੱਛ ਲਾ ਤੁਹਾਡੇ ਕੋਲ ਟੈਮ ਹੈਗਾ? ਕਿ ਨਹੀਂ ਹੈਗਾ ਕਿਉਂਕਿ ਬੰਦੇ ਕੋਲ ਟੈਮ ਨੀ ਨਾ ਹੁੰਦਾ ਫਰੀ ਨੀ ਹੁੰਦਾ ਬੰਦਾ ਘਰੋਂ।
ਹਾਂਜੀ -ਹਾਂਜੀ ਤੇ ਹੈ ਹੀ ਆ।
ਹਾਂਜੀ -ਹਾਂਜੀ।
ਤੇ ਤੁਹਾਨੂੰ ਪਤਾ
ਹਾਂਜੀ ਓਨਾ ਨੂੰ ਰੋਟੀ ਦੇਨੀ ਹੁੰਦੀ ਏ ਮੱਝਾਂ ਨੂੰ ਘਾਹ ਘੂ।
ਹਾਂਜੀ ਸਾਡਾ ਖੇਤੀ ਖੁਤੀ ਦਾ ਕੰਮ
ਅੱਛਾ -ਅੱਛਾ
ਅਪਨਾ ਸਾਰਾ ਕੰਮ ਕਰਨਾ ਪੈਂਦਾ ਵਾ
ਹਾਂਜੀ ਬਸ। ਮੈਂ ਕਿਹਾ ਚਲੋਂ ਤੁਹਾਡੇ ਕੋਲ ਪੁੱਛ ਲਵਾ ਪ੍ਰੋਗਰਾਮ ਇੱਕ ਵਾਰੀ ਦੇਖੋ ਮੈਂ ਤੇ ਆਪਦੇ ਫਰੀ ਨੀ ਹੁੰਦੀ ਦੁਪਹਿਰ ਦਾ ਕੰਮ ਕਰਨਾ ਹੁੰਦਾ ਫੇਰ ਸ਼ਾਮੀ ਬੱਚ ਬੱਚਿਆ ਨੂੰ ਟਿਊਸ਼ਨ ਭੇਜਨਾ ਹੁੰਦਾ ਐ, ਫਿਰ ਬਾਜ਼ਾਰ ਸਬਜ਼ੀ ਲੈਣ ਜਾਣੀ ਹੁੰਦੀ ਐ, ਰਾਤ ਦਾ ਕੰਮ ਫਿਰ ਕਰੋ। ਹਾਂਜੀ ਹੋਰ।
ਬਸ ਵਧੀਆ, ਵਧੀਆ, ਵਧੀਆ ਪੇਣਜੀ, ਤੁਸੀਂ ਸੁਨਾਓ।
ਬਸ ਜੀ ਅਸੀ ਵਧੀਆ, ਮੈਂ ਸੁਣਿਆ ਕਿ ਇੱਕ ਓਹ ਸਕੀਮ ਚਲਦੀ ਪਈ ਆ ਪੰਜਾਬ ਚ, ਪੈਸੇ ਦਿੰਦਾ ਅੰਮ੍ਰਿਤ ਮਾਨ ਜਨਾਨੀਆਂ ਨੂੰ। ਕੁੜੀਆਂ ਨੂੰ
ਅੱਛਾ, ਮੈਂ ਕਿਹਾ ਸਾਡੇ ਵੀ ਇੱਥੇ ਚਲਨੀ ਚਾਹੀਦੀ ਇੱਥੇ ਪੰਜਾਬ ਚ ਚੱਲਦੀ ਪਈ ਐ ਤੇ, ਉਹਨਾਂ ਨੇ ਖੋਲੀ ਐਸੀ। ਅੱਛਾ -ਅੱਛਾ, ਮੈ ਕਾ ਚਲ ਪੁੱ ਛਾਂ ਸਹੀ, ਏਥੇ ਵੀ ਚੱਲਦੀ ਪਈਏ ਕੇ?
ਸਾਡੇ ਤਾਂ ਨਈ ਆ ਭੈਣ ਜੀ ਇਹ ਪੰਜਾਬ ਚ ਹੈਗੀ ਐ। ਤੇ ਆਸਤੇ ਸਹੂਲਤਾਂ ਬਨਾਈਆਂ ਹੋਈਆਂ ਨੇ।
ਅੱਛਾ- ਅੱਛਾ।
ਉਹਨੂੰ ਵੀ ਪਤਾ ਬਸ ਹਜੇ ਇੱਕੋ ਵਾਰੀ ਮਿਲੇ ਨੇ।
ਹਾਂਜੀ, ਚਲੋ ਠੀਕ ਆ।
ਕੋਈ ਸੇਵਾ ਕਰਦੇ ਗੱਲ ਬੋੱਤ ਵਧੀਆ ਹੈਗੀ ਐ ਨਾ। ਹਾਂਜੀ, ਹਾਂਜੀ ਬਸ। ਹਂਜੀ, ਹਂਜੀ। ਹਂਜੀ, ਐਤੇ ਐ ਇਹਦੇ ਕੁਝੱ ਸਾਡੇ ਬੱਚੇ ਜਿੱਥੇ ਟਿਊਸ਼ਨ ਚਲਾਦੇ ਨੇ ਔਥੇ ਵੀ ਮਤਲਬ ਬੋੱਤ ਹੋ ਗੈ। ਨੇ ਮਦਦ ਗ਼ਰੀਬਾਂ ਲੋਕਾਂ ਦੀ ਬਿਰਧ ਆਸ਼ਰਮ ਸਮਾਨ ਦੇ ਕੇ ਆਂਦੇ ਨੇ। ਤੇ ਬੱਚਿਆਂ ਨੂੰ ਜਿਹ ਕੋਲ ਸਾਈਕਲ ਨੀ ਹੈ, ਸਾਈਕਲ ਦੇਨਗੇ, ਵੀਲ ਚੇਅਰ, ਵੀ ਨੀ ਆ ਵੀਲ ਚੇਅਰ ਦੇਨਗੇ।
ਹਂਜੀ, ਨਹੀਂ ਨਹੀਂ ਅਪਨੇ ਇੱਧਰ ਵੀ ਉਹ ਅਪਨਾ ਕੀ ਕੈਂਦੇ ਲਕਸ਼ਮੀ ਲਾਡੋ ਯੋਜਨਾ ਹੈਗੀ ਆ। ਇੱਕ ਰੁਪਏ ਮਹੀਨਾ ਜੋ ਮਿਲਦਾ।
ਹਂਜੀ,
ਕਈਆਂ ਲੋਕਾਂ ਨੇ ਔਹ ਖੋਲੀ ਹੋਈ ਯੋਜਨਾ।
ਹੂੰਕਿਉਂਕਿ ਬੱਚਿਆਂ ਦੇ ਬਰਡੇ ਆਂਦੇ ਨਾ। ਤੇ ਅਪਨੇ ਬੱਚਿਆਂ ਦੇ ਬਰਡੇ ਵੀ ਔਥੇ ਆਕੇ ਮਨਾਂਦੇ ਸੈਂਟਰ ਚ। ਕਈ ਬੱਚੇ ਗ਼ਰੀਬ ਇਨੇ ਨੇ ਕੇਕ ਨਹੀਂ ਖਾ ਪਾਂਦੈ। ਉਹਨੂੰ ਕੇਕ ਵੇੈ ਦਿੰਦੇ ਨੇ। ਗ਼ਰੀਬੋ ਮਤਲਬ ਔਹ ਇਨਾ ਦਾਨ ਕਰਦੇ ਨੇ ਨਾ ਤੇ ਹਰ ਹੁਨ ਟਿਊਸ਼ਨ ਤੇ ਬੋੱਤ ਬੱਚਾ ਹੋ ਗਿਆ। ਸੌ ਰੁਪਏ ਫੀਸ ਅੱਠਵੀ ਤੱਕ ਬੱਚਿਆਂ ਦੀ।
ਅੱਛਾ ਅੱਛਾ, ਅੱਛਾ ਅੱਛਾ, ਤੁਸੀਂ ਸੰਸਥਾ ਦੀ ਗੱਲ ਕਰਦੇ ਪਏ ਹੋ ਨਾ। ਮੈਂ ਕੁਛ ਹੋਰ ਗੱਲ ਕੁਛ ਹੋਰ ਗੱਲ ਨੂੰ ਲੈ ਗੀ।
ਜੀ ਮੈਂ ਤੁਹਾਨੂੰ ਸਂਸਧਾ ਦੀ ਗੱਲ ਦੱਸ ਰਹੀ ਸੀ ਨਾ ਤੁਸੀਂ ਕੁਛ ਹੋਰ ਸੁਨ ਲਿਆ।
ਅੱਛਾ ਅੱਛਾ, ਠੀਕ ਹੈ, ਹਂਜੀ ਮੈਨੂੰ ਪਤਾ ਔਹਸਭ ਬਾਹਾਰੇ ਮੇਰੀ ਜਠਾਨੀ ਦੀ ਕੁੜੀਆਂ ਹੈਗੀਆਂ ਵੀ ਪੜ੍ਹਾਨ ਜਾਂਦੀਆਂ ਆਲੀਆਂ।
ਹੋਰ ਭੈਨ ਜੀ ਕੀ ਖਾਧਾ ਪੀਤਾ।
ਬਸ ਭੈਨ ਜੀ ਕੁਛ ਨੀਅਪਨਾ
ਹੋਰ ਭੈਨ ਜੀ ਕੀ ਬਨਾਇਆ ਅੱਜ
ਔਹ ਬਨਾਇਆ ਸੀ ਪਨੀਰ ਬਨਾਇਆ।
ਮੈਂਦੀ ਰਾਂਗੀ ਨਾ ਦਹੀਂ ਸੀ ਨਾ ਲੱਸੀ ਸੀ। ਅੱਛਾ, ਅੱਛਾ ਬਸ ਜੀ ਐ ਵੀ ਸਹੀ ਲੱਗਦਾ ਗਰਮੀਆਂ ਚੀਜ਼ ਨਹੀਂ ਖਾਦੀ ਨੀ ਜੈਂਦੀ। ਹੋਰ ਦੱਸ ਤੁਸੀਂ ਘਰ ਆਔ ਤੁਸੀ ਘਰ ਹੀ ਨਹੀਂ ਆਂਦੇ ਭੈਨ ਜੀ।
ਬਸ ਭੈਨ ਜੀ ਟੈਮ ਹੀ ਨਹੀਂ ਲੱਗਦਾ ਕੀ ਕਰੀਏ।
ਟੈਮ ਕੱਢਨਾ ਦੇਖੋ ਟੈਮ ਤੇ ਕੱਢ ਪੈਗਾ ਟੈਮ ਲੱਗਦਾ ਹੀ ਨਹੀਂ।
ਹਂਜੀ, ਹਂਜੀ ਇਹ ਤੇ ਹੈ ਹੀ ਐ।
ਚਲੋਈਡ ਹਮ ਦੇਖ ਮੌਸਮ ਬੜਾ ਬੇਕਾਰ ਹੋਏ ਦਾ ਹਵਾ ਚਲਦੀ ਏ, ਮੀਂਹ ਆਂਦਾ ਨੀ ਪਿਆ। ਗਰਮੀ ਚ ਬੁਰਾ ਹਾਲ ਹੋਇਆ ਪਿਆ। ਹੂੰ, ਗਰਮੀ ਚ ਸਾਡੇ ਬੱਚੇ ਪਤਾ ਨੀ ਕਿੰਨੀ ਵਾਰ ਨਾਹ ਲੈਂਦੇ ਨੇ, ਤਿੰਨ -ਤਿੰਨ, ਚਾਰ-ਚਾਰ ਵਾਰ ਨਾਹ ਲੈਂਦੇ ਨੇ।
ਮੇਰੇ ਬੱਚਿਆਂ ਦਾ ਵੀ ਹਾਲ ਈ ਹੈਗਾ ਜੀ, ਕੀ ਕਰੀਏ, ਬੱਚਿਆਂ ਨੂੰ ਗਰਮੀ ਲੱਗਦੀ ਬੜੀ
ਹਾਂਜੀ ਬਸ ਭੈਣ ਜੀ ਮੇਰੀ ਭਰਜਾਈ ਹੈਗੀ ਨਾ ਓਦੀ ਕੁੜੀ ਏਨਾਂ ਨਾਹਦੀ ਏ ਨਾ ਕੁਝ ਨੀ ਕਹਿਣਾ ਬਸ, ਲੇਕਨ ਥੋੜੀ ਦੇਰ ਬਾਅਦ ਨਲਾਓ ਮੰਮਾ- ਨਾਲਾਓ ਮੰਮਾ ਏਨਾਂ ਨਾਂਦੀ ਏ।
ਅੱਛਾ-ਅੱਛਾ ਹਾਂਜੀ, ਚਲੋ ਕੋਈ ਨੀ ਭੈਣ ਜੀ ਚਲੋ ਠੀਕ ਏ ਭੈਣ ਜੀ, ਫੇਰ ਆਣਾ ਸਾਡੇ ਘਰ ਤੁਸੀਂ।
ਚਲੋ ਕੋਈ ਨੀ ਭੈਣ ਜੀ ਆਵਾਂਗੇ ਟਾਈਮ ਕੱਢ ਕੇ।
ਹਾਂਜੀ-ਹਾਂਜੀ ਚਲੋ ਠੀਕ ਐ, ਸਸਰੀ ਅਕਾਲ ਭੈਣ ਜੀ।
ਸ਼ਸਰੀ ਅਕਾਲ ਜੀ।